ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਠੀਕ ਠਾਕ ਜੀ, ਤੁਸੀਂ ਦੱਸੋ?
ਅਸੀਂ ਵੀ ਵਧੀਆ ਜੀ, ਹੋਰ ਕੀ ਕਰ ਰਹੇ ਸੀ। ਕੁਛ ਨਹੀਂ, ਬਸ ਫ੍ਰੀ ਸੀਗੇ।
ਕੀ ਕਰ ਰਹੇ ਸੀ ਜੀ।
ਕੁਛ ਨੀ, ਫ੍ਰੀ ਸੀ ਗੇ
ਅੱਛਾ, ਅੱਛਾ, ਹੋਰ ਘਰ ਪਰਿਵਾਰ, ਸਭ ਠੀਕ ਨੇ ਜੀ।
ਹਾਂਜੀ, ਵਧੀਆ ਜੀ ਸਭ
ਹਾਂ, ਮੈਂ ਕੁਛ ਨੀ, ਮੈਂਮ ਮੈਂ ਵੀ ਫਰੀ ਬੈਠੀ ਸੀ।
ਅੱਛਾ ਜੀ ਅੱਛਾ।
ਹਾਂ ਤੇ ਮੈਡਮ ਅੱਜ ਆਪਾਂ ਗੱਲ ਕਰਾਂਗੇ ਔਨਲਾਈਨ ਸ਼ੋਪਿੰਗ ਤੇ ਆਫਲਾਈਨ ਸ਼ੋਪਿੰਗ ਬਾਰੇ
ਅੱਛਾ ਜੀ
ਹਾਂਜੀ
ਠੀਕ ਹੈ ਜੀ
ਅੱਛਾ ਦੱਸੋਗੇ ਕੁੱਛ?
ਹਾਂਜੀ ਮੈਮ ਦੇਖੋ ਪਹਿਲਾਂ ਸੀ ਜਿਹੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਉਹ ਜ਼ਿਆਦਾਤਰ ਔਫਲਾਈਨ ਹੀ ਸ਼ੋਪਿੰਗ ਕਰਦੇ ਸੀਗੇ
ਹਾਂਜੀ ਹਾਂਜੀ
ਪਰ ਅੱਜ ਕੱਲ੍ਹ ਜ਼ਿਆਦਾਤਰ ਜਿਹੜਾ ਟਰੈਂਡ ਹੋ ਗਿਆ ਉਹ ਔਨਲਾਈਨ ਸ਼ੌਪਿੰ ਪਿੰਗ ਕੈਂਦਾ ਵੇਖੋ ਹਨਾ
ਹਾਂਜੀ
ਕਿਉਂਕਿ ਅੱਜ ਕੱਲ੍ਹ ਹਰ ਇੱਕ ਬੰਦੇ ਕੋਲ ਮੋਬਾਇਲ ਫੋਨ ਅਤੇ ਇੰਟਰਨੈੱਟ ਐ
ਹਾਂਜੀ
ਦੂਜਾ ਕਿ ਉਹ ਪੜੇ ਲਿਖੇ ਹੋਣ ਦੇ ਨਾਲ ਨਾਲ ਉਹਨਾਂ ਨੂੰ ਬਹੁਤ ਸਾਰੇ ਡਿਸਕਾਊਂਟ ਨੇ ਜਿਹੜੇ ਅਲੱਗ- ਅਲੱਗ ਐਪਸ ਵੱਲੋਂ ਦਿੱਤੇ ਜਾਂਦੇ ਨੇ
ਹਾਂਜੀ ਜਿਵੇਂ ਜਿਵੇਂ ਫਲਿੱਪਕਾਰਟ ਹੋ ਗਿਆ ਦੇਖੋ
ਐਮਾਜ਼ੋਨ, ਸ਼ੋਪੀਡੀ ਮੀਸ਼ੋ, ਮੰਤਰਾ ਅ ਫਸਟ ਕਰਾਈ, ਹੋਪਸਕੋਚ
ਤੇ ਇਹਦੇ ਫਾਇਦੇ ਵੀ ਬਹੁਤ ਨੇ ਮੈਮ ਦੇਖੋ ਓਫਲਾਈਨ ਐਦੇ ਓਨਲਾਈਨ ਸ਼ੋਪਿੰਗ ਦੇ
ਹਾਂਜੀ ਬਿਲਕੁਲ ਜੀ
ਇੱਕ ਤਾਂ ਆਪਾਂ ਨੂੰ ਦੇਖੋ ਵਰਾਇਟੀ ਵਧੀਆ ਮਿਲ ਜਾਂਦੀ ਜਿਵੇਂ ਆਪਾਂ ਕੁਆਲਿਟੀ ਕਹਿ ਦਿੰਨੇ ਆ
ਹਾਂਜੀ ਮੈਮ ਪਤਾ ਕੀ ਹੈ ਉੱਥੇ ਤਾਂ ਬਹੁਤ ਅਲੱਗ ਅਲੱਗ ਤਰ੍ਹਾਂ ਦੀ ਵਰਾਇਟੀ ਹੈ ਜਿਹੜੀ ਉਹ ਸ਼ੋਅ ਕੀਤੀ ਹੁੰਦੀ ਹੈ ਦੇਖੋ
ਹਾਂਜੀ ਹਾਂਜੀ
ਕਿਉਂਕਿ ਇਹ ਡਿਫਰੈਂਟ ਡਿਫਰੈਂਟ ਕਲਰ ਹੁੰਦੇ ਨੇ ਗੇ
ਹਾਂਜੀ
ਤੇ ਵੀ ਆਪ ਆਪਾਂ ਨੂੰ ਉਹਦੇ ਵਿੱਚ ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਹੁੰਦੇ ਨੇ ਦੇਖੋ ਬੱਚਿਆਂ ਦੇ ਕੱਪੜੇ ਤੇ ਆਪਣਾ ਹੋਰ ਮਟੀਰੀਅਲ ਹੁੰਦਾ ਦੇਖੋ ਜੀ ਲਾਈਕ
ਹਾਂ ਜਿਵੇਂ ਡਿਸਕਾਊਂਟ ਵੀ ਦੇਖੋ ਮੈਡਮ ਉਹਦੇ ਵਿੱਚੋਂ ਮਿਲ ਜਾਂਦਾ ਆਪਾਂ ਨੂੰ
ਹਾਂਜੀ
ਪਾਂ ਚੂਜ ਵੀ ਕਰ ਸਕਦੇ ਹਾਂ ਜਿਵੇਂ ਤੋਂ ਸਾਈਜ਼ ਵਗੈਰਾ ਵੀ ਦਿੱਤੇ ਹੁੰਦੇ ਨੇ ਕਲਰ ਦੀ ਓਸ਼ਨ ਵੀ ਦਿੱਤੀ ਹੁੰਦੀ ਹੈ
ਹਾਂਜੀ ਮੈਮ ਬਿਲਕੁਲ ਸਾਰਾ ਕੁਛ ਨਾ ਡਿਟੇਲ ਦੇ ਵਿੱਚ ਹੀ ਦਿੱਤਾ ਜਾਂਦਾ ਗਾ
ਹਾਂਜੀ ਹਾਂਜੀ
ਕਿਉਂਕਿ ਐਮੇ ਆ ਨਾ ਓਨਲਾਈਨ ਸ਼ਾਪ ਪਿੰਗ ਆ ਜਿਹੜੀ ਆਪਾਂ ਘਰ ਬੈਠ ਕੇ ਕਰ ਸਕਦੇ ਹਾਂ
ਹੁਣ ਔਫਲਾਈਨ ਚ ਤੁਸੀਂ ਇਹ ਦੇਖ ਲੋ ਮੈਡਮ ਕਿੰਨਾ ਕਿੰਨਾ ਟਾਈਮ ਤਾਂ ਪਹਿਲਾਂ ਲਾਈਨ ਚ ਲੱਗਣਾ ਪੈਂਦਾ ਹੈ
ਹਾਂਜੀ ਹਾਂ ਬਿਲਕੁਲ ਜੀ ਬਿਲਕੁਲ
ਟੀ ਨੀ ਇੰਨੀ ਮਿਲਦੀ ਹੈਗੀ ਦੇਖੋ
ਨਹੀਂ ਮਿਲਦੀ ਮੈਮ ਪਤਾ ਕੀ ਉਹ ਪੁਰਾਣੇ ਪੁਰਾਣੇ ਟਾਈਮ ਦਾ ਜਿਹੜਾ ਸਮਾਨ ਹੁੰਦਾ ਉਹੀ ਦਿਖਾਈ ਜਾਂਦੇ ਨੇ ਦੇ ਕੋ ਕੱਪੜੇ ਵਗੈਰਾ ਕੋਈ ਵੀ ਮੇਕਅੱਪ ਦਾ ਹੁੰਦਾ ਜਿਵੇਂ
ਹਾਂਜੀ ਹਾਂਜੀ
ਸਾਰਾ ਉਹੀ ਓਲਡ ਫੈਸ਼ਨ ਦਾ ਦਿਖਾਉਂਦੇ ਨੇ ਕਿਉਂਕਿ ਉਹ ਨਵੀਂ ਵਰਾਇਟੀ ਹੈ ਜਿਹੜੀ ਬਹੁਤ ਘੱਟ ਮੰਗਵਾ ਕੇ ਰੱਖਦੇ ਨੇ ਹੈਗੇ ਕਿ ਕਈ ਜਿਹੜੇ ਜਿੱਦਾਂ ਆਪਾਂ ਕਹਿਦੇ ਆ ਕਿ ਵੱਡੇ ਵੱਡੇ ਸ਼ੋਅਰੂਮ ਨੇ ਸਿਰਫ਼ ਉਹੀ ਜ਼ਿਆਦਾਤਰ ਮੰਗਵਾ
ਹਾਂਜੀ ਹਾਂ ਜਿਵੇਂ ਚਲੋ ਆਪਾਂ ਮੋ ਮੋਲ ਵਗੈਰਾ ਚ ਜਾਓ ਜਿਵੇਂ ਡੀਮਾਰਟ ਚ ਜਾਓ ਇਹਨਾਂ ਚ ਤਾਂ ਆਪਾਂ ਨੂੰ ਵਰਾਇਟੀ ਮਿਲ ਜਾਂਦੀ ਹੈ ਕਾਫ਼ੀ ਹੱਦ ਤੱਕ।
ਹਾਂਜੀ ਹਾਂ ਪਰ ਉਹਨਾਂ ਦਾ ਪ੍ਰਾਈਸ ਹੈ ਜਿਹੜਾ ਉਹ ਵੀ ਬਹੁਤ ਅੱਪ ਹੁੰਦਾ ਹੈਗਾ ਦੇਖ।
ਆਹ ਉਹ ਕੋਸਟਲੀ ਹੁੰਦੀਆਂ ਆਈਟਮਾਂ ਫਿਰ ਮੈਡਮ ਕੁਛ ਤਾਂ।
ਨਾ ਉਹ ਆਪਾਂ ਨੂੰ ਕੋਈ ਵੀ ਡਿਸਕਾਂਟ ਦਿੰਦੇ ਨੇ ਐਮ ਆਰ ਪੀ ਦੇ ਹਿਸਾਬ ਨਾਲ ਹੀ। ਜ਼ਿਆਦਾਤਰ ਵੇਚ ਰਹੇ ਨੇ ਦੇਖੋ ਹਨਾ।
ਹਾਂਜੀ- ਹਾਂਜੀ।
ਕਿਉਂਕਿ ਉਹ ਲਾਓ ਵੀ ਥੋੜੀ ਹੀ ਕੱਪੜੇ ਹੁੰਦੇ ਨੇ ਜਿਹੜੇ ਆਪਾਂ ਨੂੰ ਦਿਖਾਉਂਦੇ ਨੇ ਅਸੀਂ ਥੋੜੇ ਦਿਨ। ਪਹਿਲਾਂ ਹੀ ਗਏ ਸੀਗੇ ਬੱਚਿਆਂ ਦੇ ਕੱਪੜੇ ਲੈਣ।
ਹਾਂਜੀ- ਹਾਂਜੀ।
ਤੇ ਉਹਨਾਂ ਨੇ ਆਲਮੋਸਟ ਸਾਨੂੰ ਸੇਮ ਜੇ ਦਿਖਾਏ ਤੇ ਅਸੀਂ ਇੱਕ ਗੁੜੀਆਂ ਦੀ ਫਰਾਕ ਲਈ। ਉਹਦੇ ਵਿੱਚ ਵੀ ਕੋਈ ਐੰਨੀ ਖਾਸ ਵਰਾਇਟੀ ਨਹੀਂ ਸੀ।
ਅੱਛਾ ਜੀ
ਤੇ ਅਸੀਂ ਓਸ ਵਾਰ ਕੀ ਕੀਤਾ ਔਨਾਈਨ ਸ਼ੋਪਿੰਗ ਕੀਤੀ ਏ
ਹਾਂ
ਜਿਦੇ ਵਿੱਚ ਕੇ ਤੁਸੀਂ ਲਾ ਲੋ ਅਸੀਂ ਅਲੱਗ, ਅਲੱਗ ਤਰ੍ਹਾਂ ਦੀਆਂ ਫਰੋਕਸ ਦੇਖੀਆਂ ਐਂਨੇ ਜ਼ਿਆਦਾ ਡਿਜ਼ਾਇਨ ਸੀਗੇ।
ਹਾਂ ਡਿਜ਼ਾਇਨ ਬੋਤ ਮਿਲ ਜਾਣ ਮ ਡਰੈਸਿਸ ਹੋ ਗਈਆਂ ਬੱਚਿਆਂ ਦੀ ਛੋਟਿਆਂ ਦੀਆਂ
ਤੇ ਨੈਟ ਵਾਲੀਆਂ ਅਲੱਗ, ਅਲੱਗ ਤਰ੍ਹਾਂ ਦੀਆਂ ਸੀ ਸਾਰੀਆਂ
ਹਾਂਜੀ
ਜਿਦੇ ਵਿੱਚ ਕਿ ਆਪਾਂ ਨੂੰ ਬਹੋਤ ਜ਼ਆਦਾ ਸੌਖ ਖਾ ਹੋ ਜਾਂਦਾ ਏ ਚੂਬ
ਸੌਖਾ ਹਾਂ ਚੂਜ ਕਰਨਾ ਸੌਖਾ ਹੋ ਜਾਂਦਾ ਮੈਡਮ ਬਾਕੀ ਉਹੀ ਗੱਲ ਵੀ ਘਰੇ ਬੈਠੇ ਥੇ ਦੇਖੋ ਆ ਜਾਂਦੀ ਏ
ਹਾਂਜੀ ਹਾਂ ਕਿਉਂਕਿ ਦੇਖੋ ਆਪਾਂ ਔਡਰ ਕਰਦੇਆਂਗੇ ਤੇ ਆਪਣੇ ਘਰ ਬੈਠੇ ਚੀਜ਼ ਆਉਂਦੀ ਹੈਗੀ
ਹਾਂਜੀ ਚਲੋ ਤਿੰਨ ਚਾਰ ਦਿਨ ਤਾਂ ਦੇਖੋ ਲੱਗਦੇ ਨੀ
ਹਾਂਜੀ ਮੈਮ ਕਿਉਂਕਿ ਉਹ ਤਾਂ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਵੀ ਅਸੀਂ ਏੰਨੇ ਟਾਈਮ ਦੇ ਵਿੱਚ ਤੁਹਾਡੇ ਘਰ ਪਹੁੰਚਾਉਣੀ ਹੇਂਗੀ
ਹਾਂਜੀ, ਹਾਂਜੀ ਜਿਸ ਹਿਸਾਬ ਨਾਲ ਤੁਸੀਂ ਏ ਦੇਖ ਲਓ ਵੀ ਅੱਜ ਕੱਲ੍ਹ ਗਰਮੀ ਪੈ ਰਈ ਹੈਨਾ ਨਈ ਵੀ ਜਾਯਾ ਜਾਂਦਾ ਮਾਰਕੀਟ
ਕਿਉਂਕਿ ਮੈਮ ਬੱਚਿਆਂ ਨਾਲ ਨਾ ਬਹੁਤ ਜ਼ਿਆਦਾ ਔਖਾ ਹੈ ਜਿਹੜਾ ਹੋ ਜਾਂਦਾ ਹੈਗਾ ਹੈੜਾ ਜਾਣਾ
ਹਾਂਜੀ, ਹਾਂਜੀ ਤਾਂ ਹੈਗਾ ਈਏ
ਤੇ ਮੈਮ ਜੇੜੀ ਕੀ ਏ ਪੁਰਾਣੇ ਔਫਲਾਈਨ ਸ਼ੋਪਿੰਗ ਏ ਉਦੇ ਵਿੱਚ ਵੇਖੋ ਟਾਈਮ ਏ ਜੇੜਾ ਬਹੁਤ ਲੱਗਣ ਲੱਗ ਗਿਆ
ਹਾਂ ਬੋਤ ਜ਼ਾਦਾ ਲੱਗਦਾ ਈ ਦੇਖੋ ਛੇਤੀ ਛੇਤੀ ਆਪਾਂ ਨੂੰ ਚੀਜ਼ ਨੀ ਮਿਲਦੀ ਹੈਗੀ ਦੇਖੋ
ਹਾਂਜੀ ਹਾਂ ਬਹੋਤ ਦਿੱਕਤ ਆਉਂਦੀ ਐ।
ਦਿੱਕਤ ਬੋਤ ਆਂਦੀ ਐ ਘਰੇ ਬੈਠੇ ਚਲੋ ਆਪਾਂ ਅਪਨੇ ਰੂਮ ਚ ਬੈਠੇ ਆ ਆਪਾਂ ਜਿਵੇਂ ਮਰਜੀ ਆਰਡਰ ਕਰੋ ਕੋਈ ਵੀ ਚੀਜ਼ ਮੰਗਾਣੀ ਆ ਹੁਨ ਤਾਂ ਮਤਲਬ ਹਰੇਕ ਚੀਜ਼ ਕੁਛ ਵੀ ਆਪਾਂ ਔਨਲਾਈਨ ਕਰ ਸਕਦੇ ਆ।
ਹਾਂਜੀ ਹਾਂ ਹੁਣ ਤੁਸੀਂ ਲਾ ਲੋ ਵੀ ਜਿਵੇਂ ਅਸੀਂ ਨੇ ਸ਼ੈਂਪੂ ਵਗੈਰਾ ਮੰਗਾਉਣੇ ਹੁੰਦੇ ਨੇ ਓਸ ਜੀ ਓਨਲਾਈਨ ਹੀ ਔਡਰ ਕਰਦੇ ਆ ਤੇ ਸਾਡੇ ਘਰ ਪਹੁੰਚ ਜਾਂਦੇ ਨੇ ਹੈਗੇ
ਜਾਂਦੇ ਨੇ ਹਾਂਜੀ
ਨਾਲ ਹੀ ਇਹ ਵੀ ਡਿਸਕਾਟ ਹੋਣ ਦੇ ਬਾਵਜੂਦ ਆਪਾਂ ਸਾਰੇ ਅਟਰੈਕਟ ਹੁੰਨੇ ਆ ਕਿ ਆਪਾਂ ਨੂੰ ਡਿਸਕਾਊਂਟ ਮਿਲੇ ਤੇ
ਤੇ ਲੇ ਹਾਂਜੀ, ਹਾਂਜੀ
ਹੁਣ ਜਿਮੇ ਤੁਸੀਂ ਲਾ ਲੋ ਵੀ ਆਪਣੇ ਇੱਕ ਵਿਸ਼ਾਲ ਮੈਗਾ ਮਾਰਟ ਖੁਲਿਆ ਹੋਇਆ ਦੇਖੋ ਹਨਾ
ਹਾਂਜੀ, ਹਾਂਜੀ
ਵਿਸ਼ਾਲ ਮੈਗਾ ਮਾਰਟ ਦੇ ਵਿੱਚ ਵੀ ਅਲੱਗ ਅਲੱਗ ਤਰ੍ਹਾਂ ਦੀ ਬਿਰਾਇਟੀ ਹੁੰਦੀ ਏ।
ਹਾਂਜੀ ਉੱਥੇ ਵੇਰਾਇਟੀ ਮੈਡਮ ਕਾਫ਼ੀ ਮਿਲ ਜਾਂਦੀ ਏ
ਹਾਂਜੀ ਉਥੇ ਕਿਉਂਕਿ ਬਿਲਕੁਲ ਵੀ ਸਾਰੀ ਚੀਜ਼ ਹੀ ਹੁੰਦੀ ਐ
ਹਾਂਜੀ, ਹਾਂਜੀ
ਆਪਾਂ ਕੁਛ ਵੀ ਖਰੀਦ ਸਕਦੇ ਦੇਖੋ ਇੱਕ ਹੀ ਸਟੋਰ ਦੇ ਵਿੱਚੋਂ
ਹਾਂਜੀ ਰਸੋਈ ਦਾ ਸਮਾਨ ਲਾ ਲੋ ਚਾਹੇ ਕੋਈ ਕੱਪੜੇ ਲਾ ਲੋ, ਬੱਚਿਆਂ ਦੇ ਲਾ ਲੋ, ਹਾਂਜੀ ਕੋਈ ਚੱਪਲ ਵ ਗੈਰਾ ਲਾ ਲੋ ਉਹ ਵੀ ਮਿਲ ਜਾਂਦੀਏ
ਸਾਰਾ ਸਮਾਨ ਹੀ ਮਿਲਦਾ ਉੱਥੋਂ
ਹਾਂਜੀ, ਹਾਂਜੀ ਕਰੋਕਰੀ ਹੋ ਗੀ ਮਤਲਬ ਮੈਟ ਵਗੈਰਾ ਹੋਗੇ ਦੇਖੋ ਹਨਾ
ਹਾਂਜੀ, ਹਾਂਜੀ ਬਿਲਕੁਲ ਜੀ।
ਹਾਂਜੀ।
ਦੂਜਾ ਕੀ ਹੈ ਔਨਲਾਈਨ ਸ਼ੋਪਿੰਗ ਦੇ ਫਾਇਦਾ ਆਪਾਂ ਨੂੰ ਸਭ ਤੋਂ ਵੱਡਾ ਇਹ ਹੈ। ਕਿ ਉਹਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਨੇ ਰਿਟਰਨ ਦੇ ਵਿੱਚ ਪਾਏ ਹੁੰਦੇ ਨੇ।
ਹਾਂਜੀ-ਹਾਂਜੀ, ਇਹ ਵੀ ਫਾਇਦਾ।
ਜੇ ਆਪਾਂ ਨੂੰ ਉਹ ਪ੍ਰੋਡਕਟ ਨਹੀਂ ਪਸੰਦ ਆ ਰਿਹਾ ਤਾਂ ਆਪਾਂ ਉਹਨੂੰ ਸੈਵਨ ਡੇ ਦੇ ਵਿੱਚ ਰਿਟਰਨ ਕਰ ਸਕਦੇ। ਸਕਦੇ ਆਗੇ, ਕਿਉਂਕਿ ਜਿਹਦੇ ਨਾਲ ਆਪਣਾ ਕੈਸ਼ ਹੈ ਉਹ ਆਪਣੇ। ਅਕਾਊਂਟ ਦੇ ਵਿੱਚੋਂ ਪਾ ਦਿੰਦੇ ਨੇ।
ਪਾ ਦਿੰਦੇ ਨੇ ਹਾਂਜੀ-ਹਾਂਜੀ।
ਕਿਉਂਕਿ ਇਹ ਸਭ ਤੋਂ ਵੱਡਾ ਫਾਇਦਾ ਜਦੋਂ ਆਪਾਂ ਇੱਥੇ ਦੁਕਾਨਦਾਰ ਕੋਲ ਜਾਂਦੇ ਤਾਂ ਉਹ ਵਾਪਿਸ ਨਹੀਂ ਕਰ ਦੇ ਹੈਗੇ।
ਕਰਦੇ ਜੀ ਉਹ ਤਾਂ ਤੁਸੀਂ ਇਹ ਲਾ ਲਓ ਵੀ ਆਪਾਂ ਜੇ ਸਵੇਰੇ ਲੈ ਕੇ ਆਉਨੇ ਹਾਂ ਆਪਾਂ ਕਹਿ ਵੀ ਦੇਈਏ ਨਾ ਇੱਕ ਵਾਰ ਮੇਰੇ ਨਾਲ ਹੋਇਆ। ਮੈਡਮ ਇਦਾ ਤੇ ਮਤ ਮਤਲਬ ਮੈਂ ਲੈ ਕੇ ਮੈਂ ਸੂਟ ਲੈ ਕੇ ਆਈ ਸੀ ਮੈਨੂੰ ਉਹ ਨਹੀਂ ਪਸੰਦ ਆਇਆ ਤੇ। ਮੈਂ ਵਾਪਿਸ ਕਰਨ ਗਈ ਤਾਂ ਉਹ ਕਹਿੰਦੇ ਵੀ ਨਹੀਂ ਜੀ ਇਹਦੇ ਨਾਲ ਦੇ ਤਾਂ ਦ ਸੈਕਿੰਡ ਪੀਸ ਬਿਕ ਗਿਆ ਹੁਣੇ ਸਾਡੇ ਕੋਲੋਂ ਸੇਲ ਨੀ ਹੋਣਾ ਤੁਸੀਂ ਪਹਿਲਾਂ ਐਏ ਕਰਨਾ ਸੀ। ਤੇ ਹਾਂਜੀ ਫੇਰ ਉਹਨਾਂ ਨੇ ਮੇਰਾ ਵਾਪਿਸ ਨੀ ਕੀਤਾ।
ਦੇਖੋ ਵੀ ਆਪਾਂ ਨੂੰ ਕਿੰਨੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ।
ਹਾਂਜੀ ਨਾਲੇ ਤਾਂ ਦੇਖੋ ਮੈਂ ਐਡੀ ਦੂਰ ਚੱਲ ਕੇ ਗਈ ਹਨਾ ਜੀ ਤੇ ਉਹੀ ਗੱਲ ਹੈ ਵੀ ਜੇ ਔਨਲਾਈਨ ਮੈਨੇ ਸ਼ੋਪਿੰਗ ਕੀਤੀ ਹੁੰਦੀ ਜਾਂ ਔਨਲਾਈਨ ਮੈਨੇ ਮੰਗਵਾਇਆ ਹੁੰਦਾ। ਤਾਂ ਮੈਨੂੰ ਨਹੀਂ ਪਸੰਦ ਸੀ ਤਾਂ ਮੈਂ ਰਿਟਰਨ ਪਾ ਦਿੰਦੀ।
ਹਾਂਜੀ ਹਾਂ, ਹਾਂਜੀ ਐਵੇਂ। ਵੀ ਆ ਜੇ ਕਈ ਵਾਰ ਸਾਈਜ਼ ਛੋਟਾ ਵੱਡਾ ਆ ਜਾਂਦਾ ਤਾਂ ਆਪਾਂ ਉਹਨੂੰ ਐਕਸਚੇਂਜ ਵੀ ਦੇਖੋ ਕਰ ਸਕਦੇ ਆ। ਦਿਆਗੇ ਆਸਾਨੀ ਨਾਲ ਕਿਉਂਕਿ ਚੇਂਜ ਤੇ ਰਿਟਰਨ ਦੇ ਦੋਨੋ ਹੀ ਆਪਸ਼ਨ ਹੁੰਦੇ ਨੇਗੇ।
ਹਾਂਜੀ। ਹੁਣ ਮੈਨੂੰ ਤਾਂ ਮੈਡਮ ਇਹ ਹੋ ਜਾਂਦਾ ਵੀ ਚੱਲ ਜਿਵੇਂ ਬੱਚੇ ਪੜ੍ਹਦੇ ਨੇ ਕੋਈ ਬੋਟਲ ਵਗੈਰਾ ਕੋਈ ਲੰਚ ਬੈਗ। ਬੁਕਸ ਮੰਗਵਾਉਣੇ ਚਲੋ ਮੈਂ ਓਨਲਾਈਨ ਮੰਗਵਾ ਲੈਂਦੀ ਹਾਂ।
ਹਾਂਜੀ ਬਿਲਕੁਲ।
ਹਾਂਜੀ ਜੇ ਤਾਂ ਆਪਣੇ ਉਹੀ ਗੱਲ ਹੈ ਵੀ ਲੈਣ ਦੇ ਕਾਬਲ ਹੈਗੀ ਹੈ ਚੀਜ਼ ਤਾਂ ਔਨਲਾਈਨ ਕਰ ਲੈਂਣੇ ਆਂ।
ਹਾਂਜੀ।
ਹਾਂਜੀ।
ਠੀਕ ਹੈ ਜੀ, ਚਲੋ ਬਹੁਤ ਵਧੀਆ ਗੱਲ ਹੈ।
ਹਾਂਜੀ ਫਾਇਦੇ ਤਾਂ ਮੈਡਮ ਹੈਗੀ ਹੀ ਨੇ ਦੇਖੋ ਔਨਲਾਈਨ ਬਾਕੀ ਅੱਜ ਕੱਲ੍ਹ ਦਾ ਦੇਖੋ ਜਿਸ ਤਰ੍ਹਾਂ। ਟਾਈਮ ਚੱਲ ਰਿਹਾ ਹਨਾ?
ਹਾਂਜੀ ਕਿਉਂਕਿ ਅੱਜ-ਕੱਲ੍ਹ ਨਾ ਲੋਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਨਾ ਜੋਬ ਤੇ ਲੱਗੇ ਹੁੰਦੇ ਨੇ।
ਹਾਂਜੀ ਹਾਂ
ਉਹਨਾਂ ਕੋਲੇ ਟਾਈਮ ਹੈ ਜਿਹੜਾ ਬਹੁਤ ਘੱਟ। ਟ ਹੁੰਦਾ ਆਪਣੇ ਘਰ ਦਾ ਸਮਾਨ ਖਰੀਦਣ ਲਈ ਤੇ ਆਪਣੇ ਬੱਚਿਆਂ ਦੇ ਲਈ।
ਹਾਂਜੀ ਜੀ।
ਜਿਹਦੇ ਨਾਲ ਕਿ, ਉਹ ਰਾਤ ਨੂੰ ਬੈਠਕੇ ਚੀਜ਼ਾਂ ਨੇ ਔਡਰ ਕਰ ਸਕਦੇ।
ਡਰ ਕਰ ਸਕਦੇ ਨੇ, ਟਾਈਮ ਹੀ ਨੀ ਹੈਗਾ ਮੈਡਮ ਕਿਸੇ ਕੋਲ ਸ਼ੋਪਿੰਗ ਕਰਨ ਦਾ, ਦੇਖੋ।
ਹਾਂਜੀ! ਹੁਣ ਤੁਸੀਂ ਲਾਓ ਵੀ ਮੇਰੇ ਬੱਚੇ ਦਾ ਬਰਡੇ ਐ
ਹਾਂਜੀ।
ਮੈਂ ਸਾਰੀ ਹੀ ਔਨਲਾਈਨ ਚੀਜ਼ ਮੰਗਵਾਈ ਹੈ, ਡੈਕੋਰੇਸ਼ਨ ਦੀ ਵੀ ਲਾਓ ਕੱਪੜੇ ਵੀ, ਤੇ ਅਸੀਂ ਜਿਹੜੇ ਬੱਚਿਆਂ ਨੂੰ ਦੂਜਿਆਂ ਨੂੰ ਕੱਪੜੇ ਦੇਣ ਅ ਉਹ ਵੀ, ਈਵਨ ਦ ਔਨਲਾਈਨ ਮੰਗਾਏ ਨੇ।
ਮੰਗਵਾਏ ਨਾ, ਬਹੁਤ ਵਧੀਆ ਮੈਡਮ ਇਹ ਤਾਂ।
ਹਾਂਜੀ, ਹਾਂ
ਤੁਸੀਂ ਦੇਖੋ, ਕਿੱਥੇ ਤਾਂ ਤੁਸੀਂ ਸਪੈਸ਼ਲ ਜਾਂਦੇ ਮਾਰਕੀਟ, ਹਨਾ।
ਹਾਂਜੀ!
ਤੁਸੀਂ ਸਾਰਾ ਦਿਨ ਵਾਂਗੂ ਲੱਗ ਜਾਂਦਾ ਥੋਨੂੰ, ਕਿੱਥੇ ਹੁਣ ਤੁਸੀਂ, ਤੁਹਾਨੂੰ ਅੱਧਾ-ਘੰਟਾ ਲੱਗਿਆ ਹੋਣਾ, ਘੰਟ ਟਾ ਲੱਗਿਆ ਹੋਣਾ, ਤੁਸੀਂ ਆਪਣਾ ਔਡਰ ਕਰਤਾ, ਉਹ ਥੋਡੇ ਕੋਲੇ ਪਹੁੰਚ ਜਾਣਾ ਹੇਗਾ।
ਹਾਂਜੀ, ਹਾਂ, ਕਿਉਂਕਿ ਸਾਰਾ ਸਮਾਨ ਐ ਜਿਹੜਾ ਦੇਖੋ, ਇੱਕ-ਦੋ ਦਿਨ ਦੇ ਵਿੱਚ ਵਿੱਚ ਡਿਲੀਵਰ ਹੋਜੂਗਾ।
ਹੋਜੂਗਾ, ਹਾਂਜੀ।
ਕਿਉਂਕੀ ਉੱਤੇ ਨਾਲੇ ਆਪਾਂ ਨੂੰ ਸਾਰੀਆਂ ਪਿਕਸ ਵਗੈਰਾ ਬਣੀਆਂ ਹੁੰਦੀਆਂ ਨੇ ਦੇਖੋ ਡੈ ਡੈਕੋਰੇਸ਼ਨ ਵਗੈਰਾ ਦੀਆਂ, ਉਹ ਸਾਰੀਆਂ ਦੇਖਕੇ ਪਤਾ ਚੱਲਦਾ ਹੈਗਾ, ਆਪਾ ਨੂੰ।
ਤੇ ਨਾਲੇ ਆਪਣੇ ਫੈਮਿਲੀ ਨੂੰ ਵੀ ਪਤਾ ਲੱਗ ਜਾਂਦਾ ਸਾਰਾ ਵੀ, ਆਪਾਂ ਚਲੋ ਇਹ ਵਧੀਆ, ਇਹ ਨਹੀਂ ਵਧੀਆ, ਆਪਾਂ ਦੂਸਰਾ ਕਰੋ ਹਣਾ।
ਹਾਂਜੀ-ਹਾਂ, ਬਿਲਕੁਲ ਜੀ।
ਔਫਲਾਈਨ ਇਹ ਡਿੱਕਤ ਆਂਦੀ ਏ।
ਬਹੁਤ ਜ਼ਿਆਦਾ ਆਉਂਦੀ ਹੈ, ਮੈਮ।
ਹਾਂਜੀ, ਬਾਕੀ ਅੱਜ-ਕੱਲ ਤਾਂ ਦੇਖੋ, ਔਨਲਾਈਨ ਦਾ ਹੀ ਚੱਲਣਾ ਹੁਣ ਤਾਂ ਟਾਈਮ। ਤੇ, ਔਫਲਾਈਨ ਤਾਂ ਤਕਰੀਬਨ ਵਾਂਗੂੰ ਬੰਦ ਹੀ ਕਰ ਦੇਣਗੇ, ਸਾਰੇ।
ਹਾਂਜੀ, ਹਾਂ, ਕਿਉਂਕਿ ਸਭ ਦਾ ਸੀਡਿਊਲ ਹੈ ਜਿਹੜਾ ਉਹ ਬਹੁਤ ਬਿਜ਼ੀ ਹੋ ਗਿਆ।
ਬੀਜੀ ਹੋ ਗਿਆ, ਚੀਜ਼ ਵਧੀਆ ਮਿਲ ਜਾਂਦੀ ਹੈ, ਵਰ੍ਹਾਇਟੀ ਮਿਲ ਜਾਂਦੀ ਹੈ, ਦੇਖੋ ਆਪਣਾ ਬਾਕੀ, ਸਾਰੀ ਉਹੀ ਗੱਲ ਵੀ, ਸਿਰ ਘਰੇ ਬੈਠੇ ਚੀਜ਼ ਆ ਜਾਂਦੀ ਏ, ਦੇ--ਫ
ਹਾਂਜੀ, ਬਿਲਕੁਲ ਜੀ, ਬਿਲਕੁਲ, ਕਿਉਂਕਿ ਆਪਾਂ ਨੇ ਪੈਸੇ ਨੇ। ਹਾਂਜੀ, ਜਿਹੜੇ ਉੱਥੇ ਵੀ ਦੇਣੇ ਹੁੰਦੇ ਨੇ, ਤੇ ਆਪਾਂ ਔਨਲਾਈਨ ਸ਼ੋਪਿੰਗ ਦੇ ਦੇਣੇ।
ਹਾਂਜੀ-ਹਾਂ।
ਸੋ ਆਪਾ ਇਹ ਕਹਿਨੇ ਆ ਵੀ, ਔਨਲਾਈਨ ਸ਼ੋਪਿੰਗ ਇਹਦੇ ਲਈ ਬਹੁਤ ਵਧੀਆ।
ਹਾਂਜੀ! ਚਲੋ, ਠੀਕ ਹੈ ਮੈਮ ਜੀ, ਓਕੇ-ਜੀ।